ਹਾਂਜੀ, ਬੱਸ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ ਤੁਹਾਡਾ?
ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਹਾਂਜੀ, ਮੈਂ ਵੀ ਬਿਲਕੁਲ ਠੀਕ ਹਾਂ।
ਹੋਰ ਕੀ ਕਰਦੇ ਸੀ?
ਬਸ, ਐਂ ਕੱਪੜੇ ਧੋਤੇ ਤੇ ਸਵੇਰੇ ਉੱਪਰ ਆਏ ਜੇ ਛੱਤ ਅਤੇ ਮੈਂ ਕਿਹਾ ਲਾਹ ਲਾਂ ਕਪ ਕੱਪੜੇ ਤੁਹਾਨੂੰ ਪਤਾ ਹੈ ਗਰਮੀ 'ਚ ਤੇ ਵੈਸੇ ਵੀ ਅੱਧੇ ਘੰਟ ਇਹਚ ਕੱਪੜੇ ਸੁੱਕ ਜਾਂਦੇ ਹੈਗੇ ਨੇ। ਮੈਂ ਕਿਹਾ ਐਵੇਂ ਸੜ ਜਾਣਗੇ ਕੱਪੜੇ ਪਏ ਪਏ ਕੋਠੇ ਤੇ ਬਾਕੀ ਸਾਰਾ ਕੰਮ ਅਜੇ ਨ ਜੇ ਪਿਆਇਆ ਵੇ ਮੈਂ ਕਿਹਾ ਪਹਿਲੇ ਕੱਪੜੇ ਲਾਣ ਦਾ ਕੰਮ ਕਰ ਹੋਰ ਤੁਸੀਂ ਸੁਣਾਓ ਗਰਮੀ ਤਾਂ ਵਾਧੂ ਪੈਂਦ ਵੀ ਨੀ ਹੈ ਨਾ।
ਆਹੋ ਗਰਮੀਆਂ ਇਸੇ ਦੇ ਰਿਲੇਟਿਡ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਗਰਮੀਆਂ ਇੰਨੀਆਂ ਹੈਗੀਆਂ ਨਾ। ਤੇ ਹੁਣ ਜਿਵੇਂ ਗਰਮੀਆਂ ਨੀ। ਹੈਗੀਆਂ ਸਗੋਂ ਉਤੋਂ ਜਿਹਨਾਂ ਦਾ ਗਰੀਮ ਗਰ ਗਰਮੀਆਂ ਵਾਲਾ ਸਰੀਰ ਹੈਗਾ। ਪਿੱਤ ਵਾਲਾ ਸਰੀਰ ਹੈਗਾ। ਉਨ੍ਹਾਂ ਆਸਤੇ ਕਾਫੀ ਦਿੱਕ ਦਿੱਕਤ ਹੋ ਜਾਂਦੀ ਹੈ। ਤੇ ਮਤਲਬ ਕੋਈ ਐਸੇ ਜਿਵੇਂ ਮਤਲਬ ਕੀ ਹੁੰਦੇ ਨੇ ਗਰਮੀਆਂ ਚ ਫੇਰ ਕਈਆਂ ਦੇ ਨਾ ਫੇਸ ਤੇ ਦਾਣੇ ਨਿਕਲ ਜਾਂਦੇ ਨੇ ਹਨਾ। ਪਿੱਤ ਹੋ ਜਾਂਦੀ ਪਿੱਠ ਤੇ ਆ ਜਾਂਦੇ ਨੇ ਦਾਣੇ ਕਈਆਂ ਦੇ ਨਿਕਲ ਜਾਂਦੇ ਨੇ ਤੇ ਮੈਂ ਇਹੀ ਪੁੱਛਣਾ ਸੀ ਕਿ ਕੋਈ ਡਰਿੰਕਸ ਵਗੈਰਾ ਕੋਈ ਹੋਣ ਜਿਹਦੇ ਨਾਲ ਨੂੰ ਥੋੜਾ ਆਰਾਮ ਮਿਲ ਗਰਮ ਸਰੀਰ ਜਿੰਨਾ ਦਾ ਹੋਏ ਤੇ ਪੀਣ ਚ ਮਜ਼ਾ ਵੀ ਹੈ ਕਿਉਂਕਿ ਠੰਡੀ ਠੰਡੀ ਡਰਿੰਕਸ
ਹਜੀ ਹਾਂਜੀ ਹਾਂਜੀ ਇਸ ਤਰ੍ਹਾਂ ਮੇਰੀ ਨਾ ਅਹ ਹਾਂਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਨਾ ਸੇਮ ਪ੍ਰੋਬਲਮ ਮੇਰੀ ਬੇਟੀ ਬੇਟੀ ਦੇ ਨਾਲ ਵੀ ਹੈਗੀ ਹੈ ਉਹਦਾ ਵੀ ਬੋਡੀ ਟੈਂਪਰੇਚਰ ਹੈਗ਼ਾ ਨਾ ਪਿੱਤ ਕਹਿੰਦੇ ਹੈਗੇ ਨਾ ਬਈਗਰ ਮੀਂਹ ਵਾਲਾ ਸਰੀਰ ਹੈਗਾ ਵੈ ਉਹਦਾ ਵੀ ਗਰਮੀ ਦੇ ਵਿੱਚ ਫੇਸ ਰੈਡ ਹੋ ਜਾਂਦਾ ਹੈਗਾ ਵੈ ਦਾਣੇ ਦਾਣੇ ਨਿੱਕੇ ਨਿੱਕੇ ਪਿੱਠ ਤੇ ਦਾਣੇ ਮੂੰਹ ਤੇ ਦਾਣੇ ਨਿਕਲ ਆਉਂਦੇ ਹੈਗੇ ਨਾ ਫੇਿਰ ਮੈਂ ਤੇ ਨਾ ਆਪਣੀ ਬੇਟੀ ਨੂੰ ਬਣਾ ਕੇ ਦਿੰਦੀ ਆਾਂ ਨਿੰਬੂ ਪਾਣੀ ਬਣਾ ਕੇ ਦੇ ਦਿੱਤਾ ਪੁਦੀਨੇ ਨੇ ਇੱਕ ਆਉਂਦਾ ਤੁਹਾਨੂੰ ਪਤਾ ਸਭ ਤੂੰ ਕੀ ਹੁੰਦਾ ਇਵੇਂ ਵੀ ਉਹ ਜਿਹੜਾ ਚ ਜਿਹੜੇ ਹੁੰਦੇ ਨੇ ਭੁੰਨੇ ਛੋਲਿਆਂ ਉਹਨਾਂ ਨੂੰ ਪੀਸ ਕੇ ਜਿਹੜਾ ਬਣਦਾ ਹੈਗਾ ਗਰਮੀਆਂ ਵਾਸਤੇ ਸਭ ਤੋਂ ਵਧੀਆ ਹੈਗੀ ਡਰਿੰਕ ਹੈਗੀ ਹੈ
ਅੱਛਾ ਤੇ ਮਤਲਬ ਇਹਦੇ ਫਲੇਵਰਸ ਹੁੰਦੇ ਨੇ ਆ ਇੱਕ ਮੰਨ ਲਵੋ ਮਤਲਬ ਮਿੱਠਾ ਨੂਨ
ਹਾਂਜੀ ਹਾਂਜੀ ਜੀ ਇਹ ਨਾ ਮਾਰਕੀਟ ਵਿੱਚ ਦੋ ਤਰ੍ਹਾਂ ਦੇ ਫਲੇਵਰ ਹੈਗੇ ਨਾ ਇੱਕ ਤੇ ਨਮਕੀਨ ਹੈਗਾ ਜੇ ਨੂਣਾ ਹੋ ਗਿਆ ਤੇ ਇੱਕ ਹੋ ਗਿਆ ਮਿੱਠਾ ਹੋ ਗਿਆ ਜਿਸ ਤਰ੍ਹਾਂ ਤੁਹਾਨੂੰ ਤੁਸੀਂ ਲਾਇਕ ਕਰਦੇ ਹੋ ਜਿਵੇਂ ਤੁਹਾਡੇ ਬੱਚੇ ਜਾਂ ਤੁਸੀਂ ਜਿਸੇ ਪਸੰਦ ਮਿੱਠਾ ਜਾਂ ਨਮਕੀਨ ਉਹ ਤੁਸੀਂ ਆਪਣੇ ਲੈ ਸਕਦੇ ਹੋ ਆਪਣੇ ਅਕੋਡਿੰਗ ਤੇ ਬਾਕੀ ਇਹਦੇ ਵਿੱਚ ਚ ਜਿਵੇਂ ਮਾਰਕੀਟ ਜਿਸ ਤਰ੍ਹਾਂ ਆਉਂਦਾ ਹੈਗਾ ਨਾ ਸੱਤੂ ਉਹਦੇ ਵਿੱਚ ਇਹ ਕਹਿੰਦੇ ਹੈਗੇ ਨੇ ਕਿ ਤੁਸੀਂ ਬਸ ਇੱਕ ਗਲਾਸ ਪਾਣੀ ਲਵੋ ਔਰ ਉਹਦੇ ਵਿੱਚ ਦੋ ਚਮਚ ਸੱਤੂ ਤੇ ਮਿਕਸ ਕਰਕੇ ਮਗਰ ਮੈਂ ਮੈਂ ਬਣਾ ਕੇ ਤਾਂ ਬੇਟੀ ਨੂੰ ਆਪਣੀ ਮੇਰੀ ਬੇਟੀ ਕਹਿੰਦੀ ਮੰਮੀ ਐ ਤੋਂ ਹੀ ਨੀ ਸਵਾਦ ਹੈਗਾ ਤੇ ਫੇਿਰ ਮੈਂ ਉਹ ਉਹਦੇ ਵਿੱਚ-ਉਹਦੇ ਚ ਪਾਇਆ ਨਮਕ ਵਾਲੇ ਦੇ ਮਤਲਬ ਪਾਣੀ ਦੇ ਵਿੱਚ ਦੋ ਚਮਚ ਚ ਸੱਤੂ ਪਾਊਡਰ ਪਾਇਆ ਫਿਰ ਮੈਂ ਇੱਕ ਬਾਰੀਕ ਪਿਆਜ਼ ਕੱਟ ਕੇ ਪਾਇਆ ਅਤੇ ਧਨੀਆ ਪਾਇਆ ਉਹਦੇ ਵਿੱਚ ਚ ਜਿਵੇ ਅਹ-ਤੇ-ਮ ਮਤਲਬ ਕਿ, ਕਾਲਾ ਨਮਕ ਪਾਇਆ ਹੈ ਨਿੰਬੂ ਨਿਚੋੜ ਦੀਤਾ ਕਹਿੰਦੀ, ਆਾਂ ਹੁਣ-ਹੁਣ ਉਧ ਟੇਸਟ, ਉਸ ਸਭ ਬਣਾ ਕੇ ਦੇਖ ਦੇਖਣਾ ਤੁਸੀਂ ਬੜਾ ਸਵਾਦ ਬਣਦਾ ਹੈਗਾ, ਜ
ਮਤਲਬ ਬੱਚੇ ਪੀਂਦੇ ਵੀ ਨੀ ਹੈਗੇ ਫੇਿਰ ਐਵੇਂ ਨੋਰਮਲੀ ਟੇਸਟ ਹੋ ਗਿਆ ਨਾ, ਸ-ਮਤਲਬ ਕਦੇ ਪੀਤਾ ਨੀ ਤੇ ਅਜੀਬ ਲੱਗਦਾ ਏ, ਤੇ ਐਵੇਂ ਪੀਤਾ ਜਾਂਦਾ ਹੈ, ਫਿਰ ਬੱਚਿਆਂ ਕੋਲ ਫਿਰ ਸ਼ੌਕ ਪੀਂਦੇ ਨੇ ਕਾਫੀ, ਤੇ ਮੈਂ ਸੁਣਿਆ ਸੀ ਚਿਆ ਸੀਡ ਦਾ ਵੀ ਕੁੱਛ ਹੁੰਦਾ ਹੈ? ਕਿ ਉਹਦੇ ਨਾਲ ਵੀ ਠੀਕ ਰਹਿੰਦੀ ਹੈ, ਬੋਨ
ਹਾਂਜੀ ਚੀਆ ਸੀਡਸ ਤੇ ਉਹ-ਉਹ ਵੀ ਵਧੀਆ ਹੁੰਂਦਾ ਹੈਗਾ ਵ ਗਰਮੀਆਂ ਵਿੱਚ। ਸਾਰੇ ਗਰਮੀਆਂ ਦੇ ਹੀ ਡਿ੍ੰਕ ਹੈਗੇ ਨ ਗੋਂਦ ਕਤੀਰਾ ਲਗਾ ਲੋੋ। ਚਿਆ ਸੀਡਸ ਨੂੰ ਅਸੀਂ ਤੇ ਵੇ ਆ ਕੋਈ ਜਿਵੇਂ ਸ ਤੇ ਫਰੂਟ ਵਰਡ ਬਣਾਣਾ ਵੇ ਕੋਈ, ਹ ਜਿਵੇਂ ਕੋਈ ਕਿਸੇ ਫਲ ਦਾ ਬਣਾਉਣਾ ਹੈ, ਜਿਵੇਂ ਐਪਲ ਦੀ ਸਮੂਦੀ ਹੁੰਦੀ ਹੈ ਨਾ, ਜਿਵੇਂ ਸਮੁਦ ਦੀ ਬਣਦੀ ਹੈਗੀ ਹੈ। ਉਹ ਬਨਾਨਾ ਦੀ ਇੱਕ ਦੁੱਧ ਚ ਪਾਓ, ਬਨਾਨਾ ਪਾਓ, ਜਾਂ ਤੁਹਾਡੀ ਮਰਜ਼ੀ ਹੇ ਤੁਸੀਂ ਬਨਾਨਾ ਨੀ ਪਸੰਦ ਕਰਦੇ। ਐਪਲ ਪਾ ਲਓ, ਉਦੀ ਨੂੰ ਪੀਸ ਲਓ ਮਿਕਸ ਜਿਦੇ ਵਿੱਚ ਸਮੂਦੀ ਬਣਾ ਲਓ ਮਿੱਠਾ ਪਾ ਲੋ ਦੁੱਧ ਪਾ ਲੋ ਤੇ ਉਹ ਚਿਆ ਸੀਡਸ ਇਕ ਚਮਚ ਰਾਤੀ ਭਿਓ ਕੇ ਰੱਖ ਦੋ। ਉਹ ਆਪਣੀ ਕੁਆਂਟਿਟੀ ਤੋਂ ਮਤਲਬ ਕਿ ਅ ਦੁੱਗਣੇ ਹੋ ਜਾਂਦੇ ਨ, ਫੁੱਲ ਜਾਂਦੇ ਹੈਗੇ ਨੇ।
ਅੱਛਾ। ਤੇ ਉਦਾ ਮਤਲਬ ਉਹਨੂੰ ਐਵੇਂ ਪੀ ਸਕਦੇ ਹ, ਯਾ ਕਿ ਮਤਲਬ ਕਈ ਹੁੰਦੇ ਨੇ ਨਾ, ਕਿ ਪਾਣੀ ਐਵੇਂ ਪੀਂਦੇ ਨੇ ਤੇ ਕਈ, ਕੁੱਛ ਬਣਾ ਕੇ ਜਿਵੇਂ ਮੰਨ ਲਓ ਕੋਈ ਬਾਊਲ ਬਣਾਇਆ, ਓਟਸ ਵਗੈਰਾ ਬਣਾਏ ਓਨਾਂ
ਹਾਂਜੀ-ਹਾਂਜੀ, ਓ ਤੁਆਡੀ ਆਪਨੀ ਮਰਜ਼ੀ ਹੇਗੀ ਏ। ਕਿਸਰ੍ਹਾਂ ਤੋਂ ਕਿਸ ਕਿਸਰ੍ਹਾਂ ਫਲੇਵਰ ਪਸੰਦ ਕਰਦੇ ਓ। ਤੁਸੀਂ ਉਹਦਾ ਕਈ ਸਿੰਪਲ ਵੀ ਰਾਤੀ ਪਿਓ ਰਖ ਦਿੰਦੇ ਹੈਰਾਨ, ਉਸ ਤਰ੍ਹਾਂ ਹੀ ਸਵੇਰੇ ਉਹ ਪੀ ਲੈਂਦੇ ਹੈਗੇਨ ਵਿੱਚ ਨਿੰਬੂ ਨੀਚੋੜ ਦੇ ਅਧਾ ਨਿੰਬੂ ਨ ਚੋੜਿਆ ਉਹਨੂੰ ਪੀ ਲਿਆ, ਉਸਰਾਂਈ। ਇੱਥੇ ਆਪਨਾ ਆਪਨਾ ਫਲੇਵਰ ਓੰਦਾ ਏ ਕਈ ਮੁੱਦੀ ਵਿੱਚ ਵੀ ਅੱਛੇ ਲੱਗਦੇ ਹੈਗੇਨੇ। ਚੀਯਾ ਸੀਡਸ ਪਾ ਕੇ ਨਾ, ਇੱਕ ਗਰਮੀਆਂ ਵਾਸਤੇ ਡਰਿੰਕ ਅ ਗੋਂਦ ਕਤੀਰਾ ਬਹੁਤ ਅੱਛੀ ਹੁੰਦੀ ਹੈ, ਸ਼ਰੀਰ ਨੂੰ ਠੰਡਕ ਦਿੰਦੀ ਹੈਗੀ ਐ, ਉਹਨੂੰ ਵੀ ਤੁਸੀਂ ਰਾਤੀ ਭਿਓ ਰਖ ਦੋ, ਜੇ ਰਾਤੀ ਕਈ ਵਾਰ ਨਹੀਂ ਵੀ ਯਾਦ ਰਹਿੰਦਾ ਹੇਗਾ, ਕਿ ਵੀ ਕੁਛ ਵੀ ਭਿੳਨਾ ਤੇ ਅਸੀਂ ਉਹਨੂੰ ਸਵੇਰੇ ਵੀ ਭਿਓ ਸ ਸਕਨੇ ਆਂ ਉਹਨੂੰ ਤੁਸੀਂ ਦੁਪਹਿਰ ਦੇ ਟਾਈਮ ਤਾਂ ਦੋਣੋ ਮਤਲਬ, ਕਿ ਦੁੱਗਣੇ ਹੋ ਜਾ ਕਹਿੰਦੇ ਜੇ ਤੁਸੀਂ ਹੋ ਜਾਣਗੇ ਤੇ ਤੁਸੀਂ ਤੇ ੳਨੂ ਅ ਗੋੰਦ ਕ ਤੇ ਰੂਆਫਜਾ ਬਣਾ ਕੇ, ਉਹਦੇ ਵਿੱਚ ਪਾਲੋ ਅੱਛਾ ਲੱਗਦਾ ਐਗੈ, ਦੁੱਧ ਪਾਓ ਉਹ ਤੁਆਡੀ ਆਪਨੀ ਜਿਵੇਂ ਤੁਹਾਡੀ ਮਰਜ਼ੀ, ਜਿਸ ਤਰ੍ਹਾ ਤੁਹਾਡਾ ਪਸੰਦ ਐਗਾ ਫਲੇਵਰ। ਹਰ ਕਿਸੇ ਦਾ ਆਪਨਾ ਆਪਨਾ ਫਲੇਵਰ ਅਲੱਗ
ਹਾਂਜੀ, ਆਪਨੀ ਮਰਜ਼ੀ ਹਾਂ ਕਿਵੇਂ ਮਰਜ਼ੀ, ਕਈ ਰੋਬਜ਼ਾ ਵਿੱਚ ਪਾ ਕੇ ਪੀਂਦੇ ਨੇ ਇਹਨੂੰ, ਹਨਾ ਕਈ ਕੁਛ ਬਣਾ ਲੈਂਦੇ ਨੇ ਕਈ ਨੋਰਮਲੀ ਕਾਫੀ ਤਰੀਕੇ ਹੈਗੇ ਨੇ ਪੀਣ ਦੇ। ਤੇ ਕਈ ਮਤਲਬ ਚਟਨੀਆਂ, ਵਗੈਰਾ ਜਿਵੇਂ ਮੰਨ ਲਓ ਮੇ ਮੇਨੂ ਤੇ ਕਾਫੀ ਉਹ ਲੱਗੀ ਏ ਅ ਪੁਦੀਨਾ ਵਗੈਰਾ ਲੱਗਿਆ ਦਾਐ, ਹੇਨਾ ਥੋੜੀ ਤੁਲਸੀ ਵਗੈਰਾ ਲੱਗੇ ਦੀ ਹੈ ਤੇ ਧਨੀਆ ਵੀ ਲੱਗਿਆਦਾ ਐ। ਤੇ ਕੋਈ ਮੈਂ ਸੋਚਿਆ ਸੀ ਜਿਵੇਂ ਠੰਡੀਆਂ ਮਤਲਬ ਅੱਛੀ ਲੱਗਦੇ ਨਾ ਚਟਨੀਆਂ ਖਾਣ ਲਈ ਜਰੂਰ ਸਬਜੀ ਦੇ ਨਾਲ ਗਰਮੀਆਂ ਚ ਤੇ ਮੈਨੂੰ ਆਉਂਦਿਆਂ ਨੀ ਬਣਾਣੀਆਂ ਮੈਂ ਕਿਵੇ ਪੁੱਛਾਂਗੀ ਪਰ ਤੁ ਸੇਬ ਦੱਸ, ਜੇ ਕੋਈ ਚ
ਹਾਂਜੀ ਪੁਦੀਨਾ ਤੇ ਏ ਗਰਮੀਆਂ ਦੇ ਵਿੱਚ ਹੀ ਆਦਾ ਜ਼ਿਆਦਾਤਰ ਨਾ ਪੁਦੀਨਾ ਪਰਮਾਤਮਾ ਨੇ ਵੀ ਉਸੇ ਤਰਾ ਚੀਜ਼ਾਂ ਬਣਾਈ ਹੋਈਆਂ ਨੇ ਦੇਖਲੋ ਪ੍ਰਕਿਰਤੀ ਆਪਣੇ ਆਪ ਹੀ ਉਹ ਪੈਦਾ ਕਰ ਗੱਦੀਆਂ ਚੀਜ਼ ਜਾ ਦੇਖ ਲਓ ਕਦੇ ਸਰਦੀਆਂ ਚ ਦੇਖਿਆ ਜੇ ਤੇਰੀ ਬੂਰੀ ਨਾਨ ਬੇ ਸਰਦੀਆਂ ਚ ਆਂਦਾ ਹੀ ਨੀ ਪੌਦੀਨਾ ਕਿਉਂਕਿ ਪੌਦੀਨੇ ਦੀ, ਤਸੀਰੀ ਹੀ ਠੰਡੀ ਹੁੰਦੀ ਐ ਗੀ ਠੰਡਕ ਦਿੰਦਾ ਸਰੀ ਸਰੀਰ ਨੂੰ ਉਹ ਜਾਏ ਜਲਜੀਰਾ ਵੀ ਬਣਾ ਕੇ ਕੇ ਪੀਂਦੇ ਹੈਗੇ ਜਲਜੀਰਾ ਬੜਾ ਸਵਾਦ ਲੱਗਦਾ। ਤੈ ਗਰਮੀਆਂ ਦੇ ਵਿੱਚ ਜਲਜੀਰਾਂ ਹਾਂਜੀ ਤੇ ਬਾਕੀ ਚਟਨੀ ਤੁਸੀਂ ਕਹਿ ਰਹੇ ਔ, ਚਟਨੀ ਤੁਸੀਂ ਆਪਣੇ ਪਤੀ ਉਹਦੇ ਆਪਣੇ ਗਾਰਡਨ ਵਿਚੋ ਤੋੜੋ ਪੁਦੀਨਾ ਹੈਂ ਇਹਨੇ ਮੁਠੇ ਜੀ ਲੈ ਲੋ, ਤੁਸੀਂ ਪੁਦੀਨੇ ਦੀ ਤੇ ਮੁੱਠੀ ਤੁਸੀਂ ਲੈ ਲੋ ਉਹਦੀ ਆ। ਆ ਧਨੀਏ ਦੀ ਹਾਂਜੀ ਫੇਰ ਤੁਸੀਂ ਉਹਦੇ ਵਿੱਚ ਚੋ ਵਿੱਚ ਹਰੀ ਮਿਰਚ ਪਾਓ ਇੱਕ ਦੋ ਹਰੀਆਂ ਮਿਰਚਾਂ ਪਾਓ ਵਿੱਚ ਪਿਆਜ਼ ਪਾਉ ਤੁਸੀਂ ਇਮਲੀ ਭਿਉਂ ਕੇ ਭਿਉ ਕੇ, ਤੇ ਰੱਖ ਦਿਉ ਇਮਲੀ ਦਾ ਜਿਹੜਾ ਪਲਪ ਹੁੱਦਾ ਉਹ ਪਾਓ ਵਿੱਚ ਥੋੜ੍ਹਾ ਜਿਹਾ ਜੀਰਾ ਥੋੜਾ ਜਿਹਾ ਕਾਲਾ ਨੂਨ ਥੋੜਾ ਜਿਹਾ ਮੈ ਆਪਾਂ ਤੇ ਨਾ ਥੋੜਾ ਜਿਹਾ ਮਿਠ ਮੱਠਾ ਪਾਨੇ ਆ ਵਿਚ ਜਾਂ ਸ਼ੱਕਰ ਇਕ ਚਮਚ ਪਾ ਲਈਏ ਖੰਡ ਅੱਧੀ ਚਮਚ ਪਾ ਲਈ। ਹਾਂਜੀ ਖੱਟਾ ਮਿੱਠਾ ਟੇਸਟ ਉਹ ਰੋਟੀ ਠੰਡਕ ਦਿੰਦਾ ਹੈ ਉਹਦੇ ਚ ਵੇਨੇਫਿਟ ਟੀ ਹੈਗੀ ਏ ਨਾ ਇਹਦੇ ਨੇ ਨੁਕਸਾਨ ਤਾਂ ਕਰਨਾ ਕੋਈ ਨੀ ਉਹ ਜਿਵੇਂ ਕਹਿੰਦੇ ਹੈਗੇ ਨੇ ਅੱਛਾ ਦੇਖਲੋ ਅਸੀਂ ਹੁਣ ਜਗ੍ਹਾ ਕਈ ਵਾਰੀ ਹਰੀ ਹਾਂਜੀ। ਕਈ ਵਾਰ ਅਸੀਂ ਹਰੀ ਸਬਜ਼ੀਆਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਤੇ ਕਦੇ ਜਿਵੇਂ ਦਾਲ ਬਣਾਈ ਹੁੰਦੀ ਹੈਗੀ ਹੈ। ਦਾਲ ਨਾਲ ਚਟਨੀ ਇੰਨੀ ਸਵਾਦ ਲੱਗ ਉਹ ਹਰੀ ਚੀਜ਼ਾਂ ਆਪਣੇ ਕੰਬੀਨੇਸ਼ਨ ਹੋ ਜਾਂਦਾ ਉਹਨਾਂ ਦੋਨਾਂ ਉਹਨਾਂ ਦਾ ਨਾ ਉਹ ਹਰੀ ਸਬਜ਼ੀ ਦੀ ਤੇ ਏ ਕਮੀ ਨੂੰ ਪੂਰਾ ਕਰ ਦਿੰਦਾ ਕਿਉਂ ਬਈ ਕਿਸੇ ਦਿਨ ਨਹੀਂ ਵੀ ਹੁੰਦੀ ਸਬਜ਼ੀ ਬਈ ਘਰ ਨਹੀਂ ਪਈ ਹੁੰਦੀ ਹੈ, ਕਿ ਇਵਣ ਮਾਰਕੀਟ ਤੋਂ ਹੀ ਲਿਆਣੇ ਚੇ ਸਾਨੂੰ ਦੇਰ ਹੋ ਜਲਦੀ ਐ ਲਿਆਣੀ ਤੇ ਦਾਲ ਬਣਾਈ ਤੇ ਦਾਲ ਦੇ ਨਾਲ ਚਟਨੀ ਇੰਨੀ ਸਵਾਦ ਲੱਗਦੀ ਹੈਗੀ ਹੈ। ਏ ਤੇ ਏ ਤੇ ਇਹ ਸ਼ਰੀਰ ਨੂੰ ਸਾਡੇ ਠੰਡਕ ਦੇਂਦੀ ਹੈਗੀ ਚਟਨੀ
ਹਮ। ਕਈ ਮੈਂ ਸੁਣਿਆ ਜਿਵੇਂ ਧਨੀਏ ਦੀ ਹੁੰਦੀ ਹੈ, ਉਹਨਾਂ ਵਿੱਚ ਕਈ ਕਈ ਕੀ ਕਰਦੇ ਨੇ ਕਿ ਮਤ ਤਬ ਉਨਹੂ ਫਿਲ ਦੇ ਦਾਣੇ ਪਾ ਦਿੰਦੇ ਨੇ ਕਈ, ਕਈ ਤੇ ਦਹੀਂ ਵੀ ਪਾਉਂਦੇ ਨੇ ਮੈਂ ਸੁਣਿਆ ਵਿੱਚੇ ਟਮਾਟਰ ਵੀ ਪੈਂਦਾ ਹੈ। ਸਭ ਕੁਛ ਕੁਕਿੰਗ ਅਸੀਂ ਤਾਂ ਸਿੰਪ ਜਿਵੇਂ ਤੁਹਾਡ ਸਿੰਪਲ ਈ ਮੈਂ ਸੁਣੀ ਏ ਬਣਾਦੇ ਨੇ ਕਾਫੀ ਬਟ ਇਹ ਸਮਝ ਨੀ ਆਂਦਾ ਮੂੰਫਲੀਆਂ ਲਾ ਦਾ ਕੀ ਚੱਕ
ਹਾਂਜੀ, ਹਾਂਜੀ- ਹਾਂਜੀ ਮੂੰਫਲੀਆਂ ਉਹ ਐਂ ਮਤਲਬ ਕਿ ਫਲੇਵਰ ਵੱਖਰਾ ਹੋ ਜਾਂਦਾ ਵੇ ਇਹ ਤਾਂ ਪੁਦੀਨੇ ਧਨੀਏ ਦੀ ਚਟਨੀ ਹੋ ਗਈ। ਠੀਕ ਹੁੰਦੀ ਹੈ, ਜੀਵੇਂ ਅਹ ਖਾਲੀ ਮੂੰਹ ਫਲੀਆਂ ਵਾਲੀ ਚਟਨੀ ਉਹਦੇ ਵਿੱਚ ਮੂੰਫਲੀਆਂ ਨੂੰ ਨਾ ਰੋਸਟ ਕਰ ਲੋ ਅਗਰ ਤੁਸੀਂ ਕ ਕਚੀਆਂ ਪਾਓਗੇ ਨਾ ਉਹ ਤੇ ਕਿਤੇ ਭੁੰਨੀਆਂ ਨਹੀਂ ਜਾਣਗੀਆਂ ਤੁਹਾਡੇ ਕੋਲ ਠੀਕ ਏ ਕੱਟੀਏ ਮਤਲਬ ਕਿ ਪੀਸੀਆਂ ਨਹੀਂ ਜਾਣਗੀਆਂ ਕਹਿਣ ਦਾ ਮਤਲਬ ਮੇਰਾ ਹੈਗਾ ਸੀ ਠੀਕ ਹੈ? ਅਹ ਤੁਸੀਂ ਉਹ ਮੁਫ਼ ਮੂੰਫਲੀਆਂ ਲਵੋ ਉਹਨੂੰ ਥੋੜਾ ਰੋਸਟ ਕਰ ਲਓ। ਤੁਸੀਂ ਤਵੇ ਤੇ ਰੋਸਟ ਕਰੋ ਜਾਂ ਫਰਾ ਪੈਨ ਵਿੱਚ ਰੋਸਟ ਕਰੋ। ਫੇਰ ਉਸ ਤੋਂ ਬਾਅਦ ਉਹਨੂੰ ਪੀਸੋ, ਠੀਕ ਹੈ ਫ਼ੇਰ ਉਸ ਤੋਂ ਬਾਅਦ ਧਨੀਆ ਲਵੋ, ਫ਼ੇਰ ਉਹਦੇ ਵਿੱਚ ਨਮਕ ਓਹੀ ਥੋੜ੍ਹੀ ਜਿਹੀ ਰਾਈ ਪਾ ਲੋ। ਉਹ ਵੀ ਅੱਛੀ ਏ। ਬੜਾ ਟੇਸਟ ਅਲੱਗ ਜਿਹਾ ਟੇਸਟ ਹੋ ਜਾਂਦਾ ਹੈ। ਤਵੀ ਹੋਰ ਓਦਾਂ ਹੀ ਤੁਸੀਂ ਦਹੀਂ ਵਾਲੀ ਚਟਨੀ ਖਾਣਾ ਚਾਹੁੰਦੇ ਹੋ, ਦਹੀਂ ਵਾਲੀ ਦੀ ਚਟਨੀ ਦੇ ਵਿੱਚ ਨਾ ਉਹ ਪਿਆਜ ਔਰ ਟਮਾਟਰ ਨਹੀਂ ਪੈਂਦੇ ਉਹਦੇ ਵਿੱਚ ਨਾ, ਦਹੀ ਵਾਲੀ ਚਟਨੀ, ਹਾਂਜੀ ਓਹ ਉਸੇ ਤੁਸੀਂ ਧਨੀਆਂ ਹਾਂਜੀ ਦਹੀਂ ਪੈਂਦੀ ਹੈਗੀ ਹੈ। ਜਿਹੜੀ ਹੋਟਲਾਂ ਚ ਹੁੰਦੀ ਹੈ ਨਾ ਦਹੀ, ਓਹ। ਤੇ ਚਟਨੀ ਰੱਖ ਦਿਆਂਗੇ, ਸਰਵ ਕਰ ਦਿਆਂ ਨਾ। ਉਹ ਦਹੀਂ ਵਾਲੀ ਚਟਨੀ ਹੁੰਦੀ ਹੈ, ਜਿਵੇਂ ਸਨੈਕਸ ਵਗੈਰਾ ਦੇ ਨਾਲ ਰੱਖਦੇ ਹਨ, ਉਹਦੇ ਵਿੱਚ ਉਹ ਪਿਆਜ਼ ਔਰ ਟਮਾਟਰ ਨੂੰ ਨੀ ਬਣਦੇ ਹੈਗੇ ਵਿੱਚ ਨਾ, ਹਾਂਜੀ ਬਾਕੀ ਕਿ ਹੋਰ ਤੇ ਬਥੇਰੇ ਅੱਜ ਕਲ ਫ਼ਲ ਵੀ ਬਥੇਰੇ ਹੈ। ਏਨਾ। ਜਿਵੇਂ ਹੁਣ ਪਾਣੀ ਵੱਲ ਬਈਆ ਖ਼ਰਬੂਜਾ ਲਗਾ ਲਉ, ਤਰਬੂਜ਼। ਅਹ ਇਹ ਮਤਲਬ ਕਿ ਜਿੰਨਾ ਚ ਹੁਣ ਲੀਚੀ ਹੈਗੀਆਂ, ਲੀਚੀ ਦੇ ਉਂਝ ਦੇਖੋ ਵੇਖਣ ਤੇ ਕਿੰਨੀ ਵੱਡੀ ਲੱਗਦੀ ਲੀਚੀ, ਅੱਛਾ, ਉਹਦੇ ਅੰਦਰ ਇੰਨੀ ਮੋਟੀੇ ਤੇ ਗਿਟਕ ਹੁੰਦੀ ਹੈ, ਮਤਲਬ ਕਿ ਉਹਦੇ ਵਿੱਚ ਪਾਣੀ ਦੀ ਮਾਤਰਾ
ਹਾਂ ਹਾਂ ਮੈਂ ਸੁਣਿਆ ਸੀ ਗਰਮੀਆਂ ਚ ਕਿ ਕਾਫ਼ੀ ਜੇ ਤੁਸੀਂ ਤੁਹਾਨੂੰ ਉਹ ਕੱਲੇ ਫਲ ਖਾਣੇ ਚਾਹੀਦੇ ਨੇ, ਜਿਹਨਾਂ ਚ ਪਾਣੀ ਦੇ ਜ਼ਿਆਦਾ ਉਹ ਹੋਏ। ਜ਼ਿਆਦਾ ਪਾਣੀ ਹੋਏ। ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਹਾਈਡਰੇੇਸ਼ਨ ਵੀ ਮਿਲਦੀ ਰਹਿੰਦੀ ਹੈ ਬੋਡੀ ਨੂੰ ਕਿਉਂਕਿ ਗਰਮੀਆਂ ਹਾਈਡਰੇੇਸ਼ਨ ਬਹੁਤ ਜ਼ਰੂਰੀ ਹੈਗੀ ਹੈ, ਪਾਣੀ ਵੀ ਪੀ ਮਿਲਦਾ ਰਹਿੰਦਾ ਤੇ ਫਰੂਟਸ ਜਿਹੜੀ ਹੁੰਦੀਆਂ ਨੇ
ਆਹ ਆਹ ਹਾਂਜੀ ਹਾਂਜੀ ਅਜੇ ਦੇਖਿਆ ਜਾਏ ਤੇ ਵਿਚ ਜਿਵੇਂ ਗਰਮੀਆਂ ਦੇ ਸਲਾਦ ਦੇ ਵਿੱਚ ਖੀਰਾ ਲਾ ਲਓ, ਕੱਕੜੀ ਲਾ ਲੋ। ਮਤਲਬ ਇਹਨਾਂ ਵਿੱਚ ਪਾਣੀ ਜ਼ਿਆਦਾ ਹੁੰਦਾ ਹੈਗਾ ਵੇ, ਤੇ ਇਹ ਵੀ ਠੰਡਕ ਦਿੰਦੇ ਹੈਗੇ ਨੇ। ਤੁਹਾਡੇ ਛੇ ਨੌਂ
ਹਾਂਜੀ।
ਬਾਕੀ ਇਹ ਚਾਹੇ ਪਾਣੀ ਵੱਧ ਤੋਂ ਵੱਧ ਪੀਓ, ਗਰਮੀ ਹੈਗੀਆਂ ਨਾ। ਗਰਮੀ ਹੈ, ਪਾਣੀ ਜਿੰਨਾ ਪੀਵੋਗੇ ਓਨੀ ਸਾਡੀ ਬੋਡੀ ਟੈਂਪਰੇਚਰ ਜਿਹੜੀ ਏ ਗਰਮੀ ਹੈਗੀ ਨਾ, ਹੀਟ ਨਿਕਲਦੀ ਹੈ। ਤੁਹਾਡੇ ਬਾਥਰੂਮ ਦੇ ਰਾਹੀਂ ਨਿਕਲਦੀ ਹੈਗੀ ਆ, ਹਾਂਜੀ ਹੋਰ ਸੁਣਾਓ ਸਭ ਠੀਕ ਏ?
ਤੁਸੀਂ ਮੈਂ ਹੁਣ ਬਣਾ ਕੇ ਟ੍ਰਾਈ ਕਰਾਂਗੀ, ਜੋ ਤੁਸੀਂ ਦੱਸਿਆ ਮੈਨੂੰ ਚਟਨੀਆਂ ਵਗੈਰਾ। ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਚਲੋ ਜੀ ਚੰਗਾ ਜੀ।
ਤਾਂ ਇਸ